ਹਾਂਜੀ ਸਤ ਸ੍ਰੀ ਅਕਾਲ ਜੀ ਅਵਾਜ਼ ਆ ਰਹੀ ਹੈ ਤੁਹਾਨੂੰ ਕੰਫਰਟੇਬਲ ਹੈ।
ਹਾਂਜੀ ਹੁਣ ਕੰਫਰਟੇਬਲ ਹੈ ਹੁਣ ਆ।
ਅੱਛਾ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਕੀ ਹਾਲ ਨੇ ਤੁਹਾਡੇ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਦੱਸੋ ਹੋਰ।
ਬਸ ਬੈਠੇ ਸੀ ਮੈਂ ਕਿਹਾ ਮੈਂ ਯਾਦ ਕਰਾਂ ਬੜਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਨਹੀਂ ਹੋਈ। ਬਈ ਬੜੇ ਟਾਈਮ ਦੇ ਬਿਜ਼ੀ ਦਿਖਾ ਰਹੇ ਸੀ ਤੁਸੀਂ ਮੈਂ ਕਿਹਾ। ਪਤਾ ਨੀ ਕਿੱਥੇ ਬੀ। ਜਿਨੇ ਬਿਜ਼ੀ ਹੁੰਦੇ ਬਈ ਤੁਸੀਂ ਕਨਫਰਮ ਕਰ ਦਿੰਦੇ ਓ ਤੁਸੀਂ ਇਨਫੋਰਮ ਕਰ ਦਿੰਦੇ ਓ। ਤੇ ਮੈਂ ਬੜੇ ਟੈਮ ਦੀ ਸੋਚ ਰੀ ਸੀ ਮੈਂ ਕਿਆ ਏਨਾ ਸਪੇਸ ਨੀ ਪਾਂਦੇ। ਇੰਨਾ ਗਮ ਮਤਲਬ ਅ ਗੈਪ ਨਹੀਂ ਪਾਂਦੇ ਭਾਜੀ। ਪਤਾ ਨੀ ਕੀ ਗੱਲ ਹੋਗੀ ਆ ਓਨਾਂ ਨੇ ਗੱਲ ਈ ਨੀ ਕੀਤੀ ਮੈਂ ਕਿਆ ਚੱਲ ਹੁਣ ਮੈਂ ਹਿੰਮਤ ਕਰਕੇ ਓਨਾਂ ਨੂੰ ਕਰ ਈ ਲਵਾਂ।
ਹਾਂਜੀ ਬਸ ਮੈਂ ਤੁਹਾਨੂੰ ਯਾਦ ਈ ਕਰ ਰਿਆ ਸੀ ਫਿਰ ਤੁਹਾਡੀ ਕੋਲ ਈ ਆਗੀ।
ਅੱਛਾ-ਅੱਛਾ ਬਸ ਯਾਦ ਈ ਕਰ ਰਹੇ ਸੀ ਤੁਸੀਂ ਕਾਲ ਨੀ ਕੀਤੀ ਕਿ ਚਲੋ ਅਸੀ ਵੀ ਯਾਦ ਕਰ ਲਈਏ ਹੈਨਾ।
ਨਈ-ਨਈ ਏਦਾਂ ਦੀ ਕੋਈ ਗੱਲ ਨੀ ਹੈਗੀ।
ਅੱਛਾ-ਅੱਛਾ ਹੋਰ ਦੱਸੋ ਫੈਮਲੀ ਸਭ ਠੀਕ ਨੇ ਫੈਮਿਲੀ ਚ।
ਹਾਂਜੀ ਸਭ ਵਧੀਆ ਨੇ ਹੋਰ ਤੁਸੀਂ ਦੱਸੋ।
ਅੱਛਾ-ਅੱਛਾ-ਅੱਛਾ
ਹੋਰ ਕੀ ਕਰ ਰਹੇ ਸੀ।
ਬਸ ਬੈਠੇ ਸੀ।
ਹੋਰ ਖਾਣਾ ਵਗੈਰਾ ਖਾ ਲੈ।
ਹਾਂਜੀ-ਹਾਂਜੀ ਖਾਣਾ ਵਗੈਰਾ ਖਾ ਲਿਆ ਅਸੀਂ ਮਤਲਬ ਅੱਜ ਬਾਰ ਈ ਗਏ ਸੀ। ਮੈਂ ਆਪਣੀ ਸਿਸਟਰ ਵੱਲ ਗਈ ਸੀਗਾ ਤੇ ਓਨਾ ਮਤਲਬ ਉਹਨਾਂ ਵੀ ਅੱਜ ਅਸੀਂ ਮਤਲਬ ਦੁਪਹਿਰ ਦੀ ਰੋਟੀ ਵਗੈਰਾ ਖਾ ਕੇ ਆਏ ਹਾਂ।
ਅੱਛਾ।
ਜੀ।
ਚਲੋ ਵਧੀਆ ਕੀਤਾ ਫਿਰ ਤੇ।
ਹਾਂਜੀ ਹਾਂਜੀ। ਹੋਰ ਬਸ ਬੈਠੇ ਹੋਏ ਸੀ ਅਸੀਂ ਤੁਸੀਂ ਸੁਣਾਓ ਕੀ ਰਹੇ ਸੀ।
ਬਸ ਸਭ ਵਧੀਆ ਨੇ ਕੱਪੜੇ ਪਾ ਪਾਤੇ ਸੀ ਮਸ਼ੀਨ ਚ। ਮੈਂ ਕਿਆ ਚਲੋ ਧੋਈ ਲਈਏ ਕੱਪੜੇ ਹੂੰ।
ਅੱਛਾ, ਅੱਛਾ ਕੱਪੜੇ ਧੋ ਰਹੇ ਸੀ ਤੁਸੀਂ।
ਹਾਂਜੀ।
ਹਾਂਜੀ ਐਥੇ ਵੀ ਹਾਂਜੀ ਐਥੇ ਵੀ ਮੰਮੀ ਨੇ ਹਾ ਅੱਛਾ-ਅੱਛਾ ਲੇਟਰੀ ਲੈਟ ਦਾ ਤੇ ਬੋਤ ਇਸ਼ੂ ਐ ਐਥੇ ਤੇ ਮਤਲਬ ਸੱਤ ਵਜੇ ਹਾਂਜੀ ਇੱਥੇ ਤੇ ਸੱਤ ਵਜੇ ਤੋਂ ਬਾਦ ਜਾਣੀ ਈ ਜਾਣੀ ਐ ਲਾਈਟ ਘੱਟੋ ਘੱਟ ਦੋ ਘੰਟੇ ਏਨੇ ਗਾਇਬ ਈ ਰੈਣਾ।
ਹਾਂ ਬਸ ਸਵੇਰ ਦੀ ਅੱਜ ਐਥੇ ਲਾਈਟ ਨੀ ਆਈ ਊ ਤਾਂ ਰੋਜ਼ ਰੈਂਦੀ ਏ। ਪਰ ਅੱਜ ਫੇਰ ਓਥੇ ਖੰਭਾਂ ਠੀਕ ਕਰ ਰੇ ਨੇ ਨਾ ਓਥੇ। ਫੇਰ ਇਸ ਕਰਕੇ ਲਾਈਟ ਕਟਤੀ ਸੀ ਫੇਰ ਹੁਣੀ ਆਈ ਆ ਲਾਈਟ।
ਸੀ ਕਨੈਕਸ਼ਨ ਕੱਟ ਤਾਂ ਹੋਣਾ ਨਾ ਓਨਾਂ ਨੇ।
ਹਾਂਜੀ ਹਾਂਜੀ ਓਹੀ ਫੇਰ। ਓਥੇ ਟਿਊਬ ਵਗੈਰਾ ਲਗਾ ਰਹੇ ਨੇ ਨਾ ਓਤੇ ਤੇ ਲਾਈਟ ਵਗੈਰਾ ਕੱਟ ਤੇ ਸੀ ਹੂੰ।
ਅੱਛਾ ਅੱਛਾ। ਹਾਂਜੀ ਵਧੀਆ ਬਸ ਹੁਣੇ ਆਏ ਸੀ। ਤੇ ਮੈਨੂੰ ਟੈਸ਼ਨ ਨੀ ਹੋ ਰਹੀ। ਮੈਂ ਕਿਆ ਤੁਹਾਡੇ ਨਾਲ ਗੱਲ ਨੀ ਹੋਈ ਬੜਾ ਟੈਮ ਹੋ ਗਿਆ ਪਤਾ ਨੀ ਕੀ ਗੱਲ ਹੈਗੀ ਆ ਏਨਾਂ ਮਖੌਲ ਨੀ ਕੀਤਾ ਤੇ ਭਾਜੀ ਵਗੈਰਾ ਨੇ ਤੇ ਮੈਂ ਤਾਂ ਕੋਲ ਕੀਤਾ ਮੈਂ ਕਿਆ ਪੁੱਛਾਂ ਘਰ ਸਭ ਠੀਕ ਨੇ ਤੁਹਾਡੀ ਵਾਈਫ ਵਗੈਰਾ ਬੱਚੇ ਘਰ ਤੇ ਮੰਮਾ ਪਾਪਾ ਠੀਕ ਨੇ ਸਾਰੇ।
ਹਾਂਜੀ ਸਭ ਵਧੀਆ ਨੇ।
ਅੱਛਾ। ਹਾਂਜੀ ਸਭ ਵਧੀਆ ਸਭ ਵਧੀਆ ਫੇਰ ਮੈਂ ਕਿਆ ਸੋਚਿਆ ਕੀ ਓਦਾਂ ਹੀ ਫੈਮਿਲੀ ਚ ਬਿਜ਼ੀ ਹੋਏ ਦੇ ਹੋਣਗੇ ਵੀ ਛੁੱਟੀਆਂ ਚੱਲਦੀਆਂ ਬੱਚੇ ਵਗੈਰਾ ਆਏ ਦੇ ਹੋਣਗੇ। ਉੱਥੇ ਯਾ ਗਏ ਦੇ ਹੋਣਗੇ ਵੀ ਘੁੰਮਣ ਦਾ ਟਾਈਮ ਐ।
ਹਾਂਜੀ।
ਹਾਂਜੀ ਤੇ ਮੈਂ ਐਹੀ ਸੋਚ ਕੇ ਮੈਂ ਕਿਆ ਚੱਲ ਕੋਈ ਨਾ। ਤੇ ਫੇਰ ਮੈਂ ਕਿਹਾ ਤੁਸੀਂ ਇਸ ਟਾਈਮ ਫਰੀ ਹੁੰਦੇ ਹੋ ਜੇ ਥਰੂ ਮੈਂ ਤੁਹਾਨੂੰ ਜਾਣਿਆ ਤੇ ਮੈਂ ਕਿਹਾ ਚੱਲ ਮੈਂ ਹੁਣ ਕਰਨੀ ਆ ਕੋਲ ਪੁੱਛਾਂ ਵੀ ਕੀ ਗੱਲ ਹੋਗੀਏ।
ਹਾਂਜੀ ਹਾਂਜੀ ਚੰਗਾ ਕੀਤਾ ਫੋਨ ਕਰ ਲਿਆ। ਅਸੀਂ ਵੀ ਵੇਹਲੇ ਬੈਠੇ ਸੀ। ਮੈਂ ਵੀ ਕਰ ਹੀ ਰਿਹਾ ਸੀ ਫੋਨ। ਫਿਰ ਤੁਹਾਡਾ ਫੋਨ ਹੀ ਆ ਗਿਆ। ਮੈਂ ਕਿਹਾ ਚਲੋ ਕਰ ਹੀ ਲੈਂਦੇ ਹਾਂ ਗੱਲ।
ਹਾਂਜੀ ਹੋਰ ਰੋਟੀ ਵਗੈਰਾ ਖਾ ਲਈ ਐ ਤੁਸੀਂ ਸ਼ਾਮ ਦੀ ਚਾਹ ਵਗੈਰਾ ਹੋ ਗਈ ਹੈ ਤੁਹਾਡੀ?
ਬਸ ਸ਼ਾਮ ਨੂੰ, ਅਸੀਂ ਚਾਹ ਵਗੈਰਾ ਦਾ ਘੱਟ
ਅੱਛਾ- ਅੱਛਾ, ਚਾਹ ਵਗੈਰਾ ਮੈਂ ਵੀ ਆਪਣਾ ਵੇਟ ਲੋਸ ਕਰ ਰਹੀ ਹ ਥੋੜਾ, ਹਾਂ।
ਕੀ ਟਾਈਮ ਚੰਗੀ ਲੱਗਦੀ ਹੈ ਗਰਮੀਆਂ 'ਚ ਸਰਦੀਆਂ 'ਚ ਭਾਵੇਂ ਜਿੰਨੀ ਮਰਜ਼ੀ ਵਾਰ ਦੇ ਲਓ।
ਸਵੇਰ ਦੇ ਟਾਈਮ ਹੀ ਬਸ ਥੋੜ੍ਹੀ ਅੱਖ ਖੁੱਲ ਜੇ।
ਹਾਂ ਬਸ ਨੀਂਦ ਵਗੈਰਾ ਨਾ ਆਏ ਨਾ। ਇਸ ਕਰਕੇ ਹਮ ਸਰਦੀਆਂ ਚ ਭਾਵੇਂ ਜਿੰਨੀ ਮਰਜ਼ੀ ਦੀਵਾਰ ਦੇ ਲਓ ਤੁਸੀਂ ਚਾਹ ਸਰਦੀਆਂ ਚ ਪੀ ਲੈਂਨੇ ਹਾਂ ਅਸੀਂ ਗਰਮੀਆਂ ਚ ਹੀ ਨਹੀਂ ਪੀਤੀ ਜਾਂਦੀ।
ਚਾਹ ਹੀ ਹੁੰਦਾ ਹੈ ਜਿਹੜੀ ਮਤਲਬ ਅੰਦਰ ਗਰਮਾਹਟ ਫੀਲ ਕਰਾਂਉਦੀ ਹੈ ਥੋੜਾ।
ਹਾਂ ਐਈ ਤਾਂ ਹੈ ਚਾ, ਚਾ ਤੋਂ ਨਾ ਥਕਾਵਟ ਵਗੈਰਾ ਉੱਤਰ ਜਾਂਦੀ ਐ ਸਾਰੀ। ਨਿੰਦ੍ਰਾ ਵਗੈਰਾ ਗਾਇਬ ਹੋ ਜਾਂਦੀ ਨਾ ਸਾਰੀ। ਹੂੰ ਹੋਰ ਦੱਸੋ? ਹੋਰ ਤੁਹਾਡਾ ਕੋਲੇਜ ਵਗੈਰਾ?
ਠੀਕ ਐ ਜੀ ਬਸ। ਕੋਲੇਜ ਵਗੈਰਾ ਹੁਣ ਖੁੱਲ੍ਹਣਗੇ ਆਪਣੇ ਅ ਮਤਲਬ ਜਿੱਦਾਂ ਨੋਰਮਲੀ ਕੋਲਜ ਖੁੱਲ੍ਹ ਜਾਂਦੇ ਐ ਜੁਲਾਈ ਤੋਂ। ਬਟ ਸਾਡਾ ਸਾਡਾ ਜੋ ਕੋਲਜ ਹੈ। ਉੱਨੀ ਅਗਸਤ ਤੋਂ ਖੁੱਲ੍ਹਣਾ ਐ। ਅਗਸਤ ਤੋਂ ਕੰ ਕੰਟੀਨਿਊ ਕਰਾਂਗੇ ਸਟਡੀ ਬਿਕੋਜ਼ ਮੈਂ ਐਡਮਿਸ਼ਨ ਲਿੱਤਾ ਐ। ਬਟ ਜਦੋਂ ਰੈਗੂਲਰ ਹੁੰਦਾ ਨਾ ਮਤਲਬ ਜਿਆਦਾ ਬੱਚਿਆਂ ਦਾ ਨੋਰਮਲੀ ਰੈਗੂਲਰ ਕਰਦੇ ਨੇ ਤਾਂ ਇੱਕ ਪ੍ਰਾਈਵੇਟ ਹੁੰਦਾ। ਬਟ ਮੈਂ ਨੋਨ ਅਟੈਂਡਿੰਗ ਵਿੱਚ ਲਿੱਤਾ ਐ ਐਡਮਿਸ਼ਨ ਤੇ ਉਹ ਤਾਂ ਕਰਕੇ ਥੋੜਾ ਨਾ ਲੇਜ਼ੀ ਮਤਲਬ ਥੋੜ੍ਹਾ ਕਰਨਗੇ ਡਿਲੇਅ ਕਰਨਗੇ ਥੋੜਾ ਉਹ
ਅੱਛਾ ਤੁਸੀਂ ਨੋ, ਮਤਲਬ ਨੋਟ ਅਟੈਂਡਿੰਗ ਤੋਂ ਕਰਨਾ।
ਹਾਂਜੀ।
ਅੱਛਾ ਮਤਲਬ, ਹਫ਼ਤੇ 'ਚ ਇੱਕ ਹੀ, ਵੀਕ 'ਚ ਇਹ ਦੋ- ਤਿੰਨ ਵਾਰੀ ਜਾਣਾ ਹੈ।
ਅੱਛਾ- ਅੱਛਾ।
ਹਮ ਹੋਰ ਦੱਸੋ ਹੋਰ ਜਵਾਕ ਵਗੈਰਾ ਕੀ ਕਰ ਰਹੇ ਨੇ ਤੁਹਾਡੇ?
ਬਸ ਬੈਠ ਕਿੰਨੇ ਉਹ ਇੱਕ ਪਰੇਸ਼ਾਨ ਹੋਇਆ ਦਾ ਪਤਾ ਨੀ ਉਹਨੇ ਕੀ ਲੈਣਾ ਕੀ ਨਹੀਂ ਲੈਣਾ। ਤੇ ਇੱਕ ਕੁੜੀ ਮੇਰੀ ਖੇਡ ਰਹੀ ਹੈ।
ਅੱਛਾ
ਹਾਂਜੀ।
ਹੋਰ
ਹਾਂਜੀ ਬਸ। ਨਈ-ਨਈ ਘੁੰਮਣ ਕਿੱਥੇ ਜਾ ਨਾ ਦੱਸੋ ਕਿੱਥੇ ਘੁੰਮਣ ਲਿਜਾ ਸਕਦੇ ਆ ਬ ਚਲੋ ਜੇਕਰ ਦੁਪੈਰੇ ਲੈ ਕੇ ਜਾਈਏ ਤੇ ਇਨਾਂ ਲਈ ਗਰਮੀ ਇੰਨੀ ਫਿਰ ਬਗਾਨੇ ਬੱਚੇ ਬਈ ਥੋੜਾ ਡਰ ਲੱਗਦਾ ਕਿੱਥੇ ਲੈ ਕੇ ਜਾਂਦੇ ਆ ਇਨਾਂ ਨੂੰ। ਵੀ ਆਪਣੇ ਬੱਚੇ ਹੋਨ ਤੇ ਹਾਂ ਆਪਣੇ ਬੱਚੇ ਹੋਣ, ਕਿੱਥੇ ਵੀ ਲੈ ਜੋ ਤੇ ਬੀ ਉਹਨਾਂ ਨੂੰ ਡਾਟ ਵੀ ਲਓ ਨਾ, ਤੇ ਉਹਨਾਂ ਨੇ ਫਿਰ ਉਹ ਨੀ ਕਰਨਾ। ਅਸੀਂ ਬਗਾਨੇ ਬੱਚੇ ਨੂੰ ਨੀ ਡਾਟ ਸਕਦੇ, ਨੀ ਉਹਨੂੰ ਬੋਲ ਸਕਦੇ, ਹਾਂ।
ਨਈ, ਕੈ ਸਕਦੇ ਆ ਅਸੀ ਦੂਜੇਆਂ ਨੂੰ ਥੋੜ੍ਹੀ ਨਾ ਕੈ ਸਕਦੇ ਆ।
ਹਾਂ, ਹਾਂ। ਫਿਰ ਤਾਂ ਕਰਕੇ ਇਹਨਾਂ ਨੂੰ ਬੜਾ ਸੋਚ ਸਮਝ ਕੇ ਲੈ ਕੇ ਜਾਣਾ ਪੈਂਦਾ ਐ। ਜੇਕਰ ਇਹਨਾਂ ਨੂੰ ਕਿਤੇ ਡਾਂਟ ਵੀ ਨਾ ਪਏ। ਤੇ ਆਪਣਾ ਕੰਫਰਟੇਬਲੀ ਆਪਣਾ ਫ੍ਰੀਡਮ ਹੋ ਕੇ ਘੁੰਮ ਲੈਣ ਜਿੱਥੇ ਵੀ ਇਹਨਾਂ ਨੇ ਜਾਣਾ ਐ।
ਹੂੰ ਐ ਤਾਂ ਹੈ।
ਹਾਂਜੀ ਫਿਰ ਤਾਂ ਕਰਕੇ ਮੈਂ ਨਾ ਇਹਨਾਂ ਨੂੰ ਥੋੜ੍ਹਾ ਸੋਚ ਸਮਝ ਕੇ ਹੀ ਬਾਰ ਕੱਢਣੀ ਆ।
ਨਹੀਂ ਨਹੀਂ ਵਧੀਆ ਜੀ ਸਭ ਚੰਗਾ ਕੀਤਾ। ਹੋਰ ਦੱਸੋ। ਉਹ ਗਰਮੀਆਂ ਦਾ ਕੀ ਕੀ ਚੱਲ ਰਿਹਾ ਉੱਥੇ ਗਰਮੀਆਂ
ਕੁਛ ਨਹੀਂ।
ਗਰਮੀ ਦੂਰ ਕਰਨ ਵਾਸਤੇ ਕੀ ਕੀਤਾ, ਕੀ ਸੋਚਿਆ ਵਾ?
ਕੁਛ ਨਹੀਂ ਬਸ ਇੱਥੇ ਤੇ ਜਿੱਥੇ ਬ ਬੱਚਿਆਂ ਨੂੰ ਗਰਮੀ ਲੱਗਦੀ ਏ ਉੱਥੇ ਬੱਚਿਆਂ ਨੂੰ ਮਤਲਬ ਪਾਣੀ ਚ ਬਿਠਾ ਦਿੰਦੇ ਆ।
ਅੱਛਾ।
ਹਾਂ ਉੱਥੇ ਉਹਨਾਂ ਨੂੰ ਪਾਣੀ ਚ ਬਿਠਾ ਦਿੰਦੇ ਆ। ਕਿਉਂਕਿ ਮਤਲਬ ਨੋਰਮਲੀ ਜਿੱਦਾਂ ਬੱਚੇ ਹੁੰਦੇ ਨੇ ਨਾ। ਉਹ ਡਰ ਲੱਗਦਾ ਉਹਨਾਂ ਨੂੰ ਪਾਣੀ ਤੋਂ। ਹਾਂ
ਹੂੰ ਇਹ ਤਾਂ ਹੈ।
ਔਰ ਐਥੇ ਸਾਡੇ ਬੱਚੇਆਂ ਨੂੰ, ਜਿੱਥੇ ਇਨਾਂ ਨੇ ਪਾਨੀ ਦੇਖਨਾ ਏ ਨਾ ਉੱਥੇ ਹੀ ਏਹਨਾਂ ਨੇ ਮੱਛਰ ਜਾਣਾ ਐ।
ਸਈ ਗੱਲ ਏ, ਬਿਲਕੁਲ ਏਦਾਂ ਹੀ ਬੱਚੇਆਂ ਦਾ ਹਿਸਾਬ ਈ ਅਲੱਗ ਹੁੰਦਾ।
ਹਾਂ।
ਹੂੰ।
ਹਾਂ-ਹਾਂ ਤਾਂ ਕਰਕੇ।
ਹੋਰ ਦੱਸੋ ਕੀ ਚੱਲ ਰਿਹਾ ਐ ਗਲੀ ਮੋਹੱਲੇ ਚ?
ਬੱਸ ਗਲੀ ਮੁਹੱਲੇ ਚ ਬੱਸ ਆਪਾਂ ਤਾਂ ਬਾਹਰ ਈ ਨਹੀਂ ਨਿਕਲਦੇ। ਬਾਬਰ ਈ ਨਹੀਂ ਕਿਤੇ ਨਿਕਲਦੇ।
ਹਾਂ ਬਸ ਗਰਮੀ ਕਰਕੇ ਕਿਤੇ ਨਿਕਲਿਆ ਵੀ ਨਹੀਂ ਜਾਂਦਾ ਨਾ।
ਕਿਧਰੇ ਹਾਂਜੀ ਕਿਧਰੇ ਬਾਹਰ ਨਹੀਂ ਨਿਕਲਿਆ ਜਾਂਦਾ। ਕਿਧਰੇ ਕੁਛ ਨਹੀਂ ਕਰ ਸਕਦੇ ਅਸੀ ਗਰਮੀ ਕਰਕੇ ਨਾ। ਬੱਚਿਆਂ ਨੂੰ ਵੀ ਅੱਜ ਬੱਚੇ ਨੂੰ ਫੜ ਨਹੀਂ ਸਕਦੇ ਦੋ ਮਿੰਟ ਅਸੀਂ। ਉੱਥੇ ਹੀ ਕੀ ਹੁੰਦਾ ਐ। ਪਸੀਨੋ ਪਸੀਨੀ ਹੋ ਜਾਂਦੇ ਨੇ।
ਹੂੰ ਹਾਂ ਇਹ ਤਾਂ ਹੈ ਸਹੀ ਗੱਲ ਈ।
ਹਾਂ।
ਹੋਰ ਦੱਸੋ।
ਹੋਰ ਬਸ ਬੈਠੇ ਸੀ। ਥੋੜਾ ਟਾਈਮ ਲੱਗਾ। ਸੀ ਕਸਟਮਰਸ ਵਗੈਰਾ ਤੋਂ ਥੋੜ੍ਹਾ ਜਿਹਾ ਟਾਈਮ ਲੱਗਾ ਸੀ ਤੇ ਮੈਂ ਕਿਹਾ ਹੁਣ ਥੋੜ੍ਹਾ ਟਾਈਮ ਮਿਲਿਆ ਐ ਤੇ ਕਿਧਰੇ ਇਹਨੂੰ ਯੂਜ ਕਰਾਂ ਮੈਂ ਤੁਹਾਡੇ ਨਾਲ ਗੱਲ ਕਰਾਂ ਵੀ ਆਪਣਿਆਂ ਨਾਲ ਵੀ ਥੋੜ੍ਹੀ ਗੱਲ ਕਰਨੀ ਬਹੁਤ ਜ਼ਰੂਰੀ ਹੁੰਦੀ ਏ। ਨਹੀਂ ਤੇ ਉਹ ਥੋੜ੍ਹਾ ਉਹ ਹੋ ਜਾਂਦਾ ਐ। ਹਾਂਜੀ ਮੈਂ ਕਿਹਾ ਚਲੋ ਭਾਜੀ ਵਗੈਰਾ ਨੂੰ ਕਰਾਂ।
ਹੂੰ ਚੰਗਾ ਕੀਤਾ, ਹੋਰ ਦੱਸੋ?
ਗੇਰਾ ਖਾਲੀ ਏ
ਹਾਂਜੀ, ਖਾ ਲੀ ਸੀ, ਅਸੀਂ ਰੋਟੀ ਵਗੈਰਾ
ਹੂੰ ਹੂੰ
ਹੂੰ
ਹੋਰ ਸੁਣਾਓ? ਬਸ, ਅਸੀਂ ਕੀ ਬਣਾਣਾ ਏ ਅਸੀਂ ਕੀ ਬਣਾਆ ਸੀਂ ਮੈ ਤੇ ਖਾ ਕੇ ਵੀ, ਭੁੱਲ ਗੀਆਂ ਅਸੀ ਖਾਇਆ ਕੀ ਸੀ ਹਾਂਜੀ- ਹਾਂਜੀ ਰਾਜਮਾਂ, ਚਾਵਲ, ਬਣਾਏ ਸੀ ਅਸੀ। ਤੇ, ਮਤਲਬ ਮੰਮਾ ਨੇ ਬਣਾਏ ਸੀ, ਸਵੇਰੇ ਰਾਜਮਾਂ ਚਾਵਲ, ਤੇ ਉਹੀ ਖਾਏਆ ਤੇ ਦੁਪਹਿਰੇ ਤੇ, ਕਿਦੇ ਕੋਲ ਰੋਟੀ, ਕੁਛ ਹੀ ਨਹੀਂ ਖਾਾਈ
ਰਾਜਮਾਂ ਚਾਵਲ ਤਾਂ ਮੇਰੇ ਫੇਵਰੇਟ ਨੇ
ਅੱਛਾ -ਅੱਛਾ ਕੋਈ ਗੱਲ ਨਈ- ਕੋਈ ਗੱਲ ਨਈ ਭਾਜੀ, ਅੱਛਾ ਹੋਇਆ ਕਿ ਤੁਸੀਂ ਤੁਸੀਂ ਦੱਸ ਤਾਂ, ਮੈਂ ਅੱਗੋ ਤੁਹਾਨੂੰ ਬਈ, ਜਦੋਂ ਵੀ ਬਨਾਵਾਂਗੀ, ਤੁਹਾਨੂੰ ਜ਼ਰੂਰ ਬੁਲਾਵਾਂਗੀ।
ਹਾਂਜੀ ਹਾਂਜੀ
ਹਾਂਜੀ, ਅੱਛਾ ਹੋਇਆ ਤੁਸੀਂ ਮੈਨੂੰ, ਇਨਫੋਰਮ ਕਰ ਪੈ ਹਾਂ -ਹਾਂ ਹਨਾ, ਐਸੀ ਅਮਮ ਇਹ ਸੀ ਮਤਲਬ, ਬਾਹਨੇ ਤੁਹਾਡੇ ਬੱਚੇ ਵੀ, ਕਿਧਰੇ ਘੁੰਮ ਲੈਣਗੇ, ਤੇ ਬਈ ਮੇਰੇ ਬੱਚੇ ਵੀ, ਕਿੱਥੇ ਮਤਲਬ ਥੋੜ੍ਹਾ ਉਹਨਾਂ ਦਾ, ਵੀ ਹੋ ਜਾਵੇਗਾ।
ਹਾਂਜੀ, ਹੋਰ ਤੁਹਾਡੀ ਫੇਵਰੇਟ ਡਿਸ਼ ਕਿਹੜੀ ਏ?
ਮੇਰੀ, ਫੇਵਰੇਟ ਡਿਸ਼ ਕੀ ਹੈ ਮੈਂ ਕੀ ਖਾਂਦੀ ਆ, ਮੈਨੂੰ ਦਾਲ ਬਾਟੀ ਬਹੁਤ ਪਸੰਦ ਹੈ।
ਅੱਛਾ, ਦਾਲ ਬਾਟੀ ਤੁਹਾਨੂੰ ਵਧੀਆ, ਲੱਗਦੀ ਏ?
ਹਾਂਜੀ, ਉਹ ਮੈਨੂੰ ਬਹੁਤ ਪਸੰਦ ਹੈ, ਬਟ ਅਗਰ ਦਾਲ ਖੱਟੀ ਹੋਵੇ ਤੇ ਦਾਲ ਬਾਟੀਆਂ, ਨਾਲ ਉਹ ਹੋਵੇ? ਕੀ ਕਿ ਬੋਲਦੇ ਨੇ ਉਹਨੂੰ, ਆਹ ਪਿਆਜ ਹੋਣ ਆਪਣੇ ਤੇ ਮਿਰਚਾਂ ਹੋਣ ਤੇ ਉਹ ਚੀਜ਼, ਮੈਨੂੰ ਬਹੁਤ ਪਸੰਦ ਆ ਹਾਂਜੀ।
ਬਸ ਕਰੋ ਤੁਸੀਂ, ਮੂੰਹ ਚ ਪਾਣੀ ਲਿਆਏ
ਨਈ, ਬੜੀ ਸਵਾਦ ਲੱਗਦੀ ਆ ਐ ਮੈਂ, ਫਸਟ ਟਾਈਮ ਖਾਈ ਸੀ, ਕਦੋਂ ਖਾਈ ਸੀ, ਮੈਂ ਬੋਤ ਛੋਟੀ ਸੀ ਤਾਂ? ਜਿਸ ਟਾਈਮ ਖਾਈ ਉਦੋਂ ਦੀ, ਮੇਰੀ ਫੇਵਰੇਟ ਮਤਲਬ ਇੱਦਾਂ ਹੁੰਦਾ ਕਿ, ਅਗਰ ਪਹਿਲੀ ਵਾਰੀ ਕੋਈ, ਚੀਜ਼ ਅਗਰ ਉਦਾ ਟੇਸਟ ਬੋਤ ਅੱਛਾ ਹੋਏ, ਅਗਰ ਮੂੰਹ ਨੂੰ ਅੱਛਾ ਟੇਸਟ ਲੱਗ ਜੇ ਨਾ, ਉ ਲਾਈਫ ਟਾਈਮ ਲਈ ਸਾਡੀ ਫੇਵਰੇਟ, ਹੋ ਜਾਂਦੀ ਹੈ।
ਹਾਂ -ਹਾਂ ਐ ਤਾਂ ਹੈ।
ਹਾਂ ਬਾਕੀ ਮੈਨੂੰ, ਕੁਛ ਨਈ ਪਸੰਦ, ਜਿੱਦਾਂ ਹੁੰਦਾ ਕਿ, ਗੋਲ -ਗੱਪੇ ਟਿੱਕੀਆਂ, ਨਾ ਨਾ ਐ ਨੀ ਮੈਂ, ਬਿਲਕੁਲ ਖਾਂਦੀ, ਮਤਲਬ ਬਹੁਤ ਘੱਟ
ਹੂੰ
ਹਾਂਜੀ
ਹੋਰ ਦੱਸੋ?
ਹੋਰ ਬਸ ਵਧੀਆ, ਬੈਠੇ ਸੀ ਤੁਸੀਂ ਸੁਣਾਓ?
ਬਸ ਵਧੀਆ ਨੇ
ਹੂੰ
ਚਲੋ, ਫੇਰ ਕਰਦੇ ਆ ਗੱਲ ਠੀਕ ਹੈ ਜੀ- ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ ਉਹ ਓਕੇ, ਥੈਂਕ ਯੂ,
ਉਹਓ